ਹਾਂਜੀ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ ਜੀ। ਵਧੀਆ ਜੀ। ਤੁਸੀਂ ਸੁਣਾਓ?
ਵਧੀਆ ਜੀ ਵਧੀਆ, ਹੋਰ ਕੀ ਕਰਦੇ ਸੀਗੇ?
ਬਸ ਕੁਛ ਨੀ, ਵੇਲੇ।
ਚਲੋ ਵਧੀਆ ਜੀ। ਵੈਸੇ ਵੀ ਹੁਣ ਤਾਂ ਕੰਮ ਕਾਰ ਨਿਬੜੀ ਗਿਆ ਹੋਣਾ, ਗਿਆਰਾਂ ਬਾਰਾਂ ਵਜੇ।
ਹਾਂਜੀ-ਹਾਂਜੀ-ਹਾਂਜੀ-ਹਾਂਜੀ, ਬਿਲਕੁੱਲ।
ਹਾਂਜੀ-ਹਾਂਜੀਚਲੋ ਅੱਜ ਆਪਾਂ ਫਾਸਟ ਫੂਡ ਤੇ ਗੱਲ ਕਰਦੇ ਹਾਂ ਨਾ, ਜਿਵੇਂ ਬੱਚੇ ਅੱਜ-ਕੱਲ੍ਹ ਕਿੰਨਾ ਜ਼ਿਆਦਾ ਫਾਸਟ ਫੂਡ ਖਾ ਰਹੇ ਨੇ-
ਹਾਂਜੀ, ਬਿਲਕੁਲ ਖਾਂਦੇ ਨੇ।
ਹਾਂਜੀ-ਹਾਂਜੀ। ਤੁਹਾਡੇ ਵੀ ਮਤਲਬ ਹੈਗਾ ਕਿਸੇ ਨੂੰ ਕਰੇਜ਼ ਇੰਨਾ ਫਾਸਟ ਫੂਡ ਖਾਣ ਦਾ?
ਬਿਲਕੁੱਲ ਖਾਂਦੇ ਨੇ ਬੱਚੇ।
ਓਕੇ-ਓਕੇ ਕਿੱਦਾਂ ਮਤਲਬ ਘਰ ਚ ਹੀ ਬਣਾਦੇ ਹੋ ਜਾਂ ਬਾਹਰ
ਬਾਹਰ ਦਾ। ਇਹਨਾਂ ਨੂੰ ਬਾਹਰ ਦਾ ਜ਼ਿਆਦਾ ਚੰਗਾ ਲੱਗਦਾ।
ਓਕੇ-ਓਕੇ। ਘੱਰ ਮਤਲਬ ਹਨਾ ਆਪਾਂ ਜਿੰਨੇ ਮਰਜ਼ੀ ਐਫਰਟ ਲਾ ਲਏ, ਕਿੰਨੀ ਮਰਜ਼ੀ ਮਿਹਨਤ ਨਾਲ ਬਣਾ ਲਇਏ, ਪਰ ਫੇਰ ਵੀ ਚੱਲੋ ਇਹ ਹੁੰਦਾ ਕਿ ਬਾਹਰ ਹੀ ਜਾ ਕੇ ਖਾਣਾ
ਹਾਂਜੀ ਕੋਈ ਸਬਜ਼ੀ ਨਹੀਂ ਖਾਂਦੇ ਅ ਕੋਈ ਵੀ ਬਣਾ ਦੋ ਤੋਂ ਘੀਆਂ ਨੀ ਖਾਣੀ, ਕੱਦੂ ਨੀ ਖਾਣਾ, ਆਲੂ ਨੀ ਖਾਣੇ।
ਮਤਲਬ ਇਹ ਹੈਦੇ ਉਹ ਹਾਂਜੀ, ਛੋਟੇ ਬੱਚਿਆਂ ਨੂੰ ਤਾਂ ਹੁਣ ਤਾਂ ਦੇਖੋ ਛੋਟੇ ਬੱਚਿਆਂ ਨੂੰ ਇਹ ਹੁੰਦਾ ਹਨਾ ਰੋਟੀ ਵਗੈਰਾ ਤਾਂ ਦੇਖੋ ਉਹਨਾ ਨੇ ਖਾਣੀ ਨੀ ਹੈਗੀ। ਸਾਰਾ ਦਿਨ ਮਤਲਬ ਉਹਨਾਂ ਨੂੰ ਇਹ ਹੁੰਦਾ ਕਿ ਮੈਗੀ ਬਣਾ ਦੋ, ਪਾਸਤਾ ਬਣਾ ਦੋ। ਪਹਿਲੀ ਗੱਲ ਨਾ, ਫਿਰ ਜਿਵੇਂ ਜਿਵੇਂ ਬੜੇ ਹੁੰਦੇ ਜਾਂਦੇ ਨੇ, ਫਿਰ ਉਹਨਾ ਨੂੰ ਇਹ ਹੁੰਦਾ ਵੀ ਬਾਹਰ ਦਾ ਖਾਈਏ।
ਬਿਲਕੁੱਲ।
ਹਾਂਜੀ-ਹਾਂਜੀ। ਜਿਵੇਂ ਹੁਣ ਮੰਨ ਲਓ ਕੋਲਜ ਵਗੈਰਾ ਜਾਂਦੇ ਨੇ ਬੱਚੇ ਹਨਾ। ਤਾਂ ਉਹ ਘੱਰੇ ਤਾਂ ਘੱਟ ਹੀ ਖਾਂਦੇ, ਇਹਨਾਂ ਸੁਬਹ ਦਾ ਨਾਸ਼ਤਾ ਕਰਕੇ ਜਾਣਾ ਤੇ ਮਤਲਬ ਉੱਥੇ ਹੀ ਕਦੀ ਕੁੱਛ ਖਾ ਲਿਆ, ਕਦੀ ਕੁੱਛ ਖਾ ਲਿਆ।
ਹਾਂਜੀ, ਜਿਵੇਂ ਘੱਰ ਚ ਵੀ ਹੁੰਦੇ ਨਾ ਜਿਵੇਂ ਮੈਗੀ ਤੋਂ ਪਈ ਹੁੰਦੀ ਹੈ ਔਰ ਉਹ ਪਾਸਤਾ ਹੁੰਦਾ ਏ, ਮੈਕਰੋਨੀ ਹੁੰਦੀ ਏ, ਉਹ ਤਾਂ ਅਸੀਂ ਘੱਰ ਵਿੱਚ ਹੀ ਬਣਾ ਲੈਂਦੇ ਬ ਤੇ ਉਹ ਵੀ ਕਹਿੰਦੇ ਬੱਚੇ, ਕਿ ਸਕੂਲ ਟਿਫੱਨ ਚ ਵੀ ਉਹੀ ਪਾਓ ਸਾਨੂੰ।
ਹਾਂਜੀ-ਹਾਂਜੀ ਬਿਲਕੁਲ। ਮਤਲਬ ਖਾਣਾ ਤਾਂ ਉਹਨਾਂ ਨੂੰ ਸਿੰਪਲ ਖਾਣਾ ਤਾਂ ਪਸੰਦ ਹੀ ਨਹੀਂ ਆਉਂਦਾ ਹੈਗਾ।
ਹਾਂਜੀ ਔਰ ਜਿੱਦਾਂ ਦੀ ਅੱਜ ਕੱਲ੍ਹ ਬਰਸਾਤਾਂ ਹੋ ਰਹੀਆਂ ਹੈ, ਤਾਂ ਬਾਹਰ ਦਾ ਤਾਂ ਖਾਣਾ ਹੀ ਨਹੀਂ ਚਾਹੀਦਾ।
ਬਿਲਕੁਲ-ਬਿਲਕੁਲ। ਬਹੁਤ ਜ਼ਿਆਦਾ ਨੁਕਸਾਨ ਹੈ। ਦੇਖੋ ਕਦੇ-ਕਦੇ ਹਨਾ ਚਲੋ ਇੰਜੋਏ ਕਰਨ ਲਈ, ਚਲੋ ਐਵੇਂ ਹੁੰਦਾ ਵੀ ਆਪਣਾ ਇੱਕ ਫੈਮਿਲੀ ਨੂੰ ਫਰੈਂਡਸ ਨੂੰ ਟਾਈਮ ਦਿੱਤਾ ਜਾਵੇ ਉਹਦੇ ਕਰਕੇ ਚਲੋ ਮਹੀਨੇ ਦੋ ਮਹੀਨੇ ਬਾਅਦ, ਹਨਾ ਬੰਦਾ ਬਾਹਰ ਕਿਤੇ ਚਲਾ ਜਾਂਦਾ। ਬਹਿ ਕੇ ਖਾ ਪੀ ਆਵੇ। ਇਹਨੇ ਕ ਨਾਲ ਚਲੋ ਕੁੱਛ ਨੀ ਹੁੰਦਾ ਹੈਗਾ। ਮਤਲਬ ਇਹ ਹੁੰਦਾ ਕਿ ਚੱਲੋ ਟਾਈਮ ਸਪੈਂਡ ਹੋ ਜਾਂਦਾ ਥੋੜਾ ਬਹੁਤ। ਪਰ ਜੇ ਆਪਾਂ ਕਹੀਏ ਕਿ ਆਪਾਂ ਰੋਜ਼ ਖਾ ਰਹੇ ਹਾਂ ਜਾਂ ਹਫ਼ਤੇ ਦੇ ਵਿੱਚ ਖਾ ਹੀ ਰਹੇ ਹਾਂ। ਤਾਂ ਉਹ ਤਾਂ ਦੇਖੋ ਆਪਣੇ ਸਰੀਰ ਲਈ ਹਾਨੀਕਾਰਕ ਹੈ ਫਿਰ
ਬਹੁਤ ਬਿਮਾਰੀਆਂ ਵੀ ਲੱਗਦੀ ਹੈ ਨਾ।
ਹਾਂਜੀ-ਹਾਂਜੀ। ਬਿਲਕੁਲ।
ਹਨਾ, ਬੱਚਿਆਂ ਵਿੱਚ ਦੇਖੋ ਤੁਸੀਂ ਕਿ ਕਿੰਨੇ ਬੱਚੇ ਅਨਹੇਲਦੀ ਹੈਗੇ। ਕਈਆਂ ਨੂੰ ਮੋਟਾਪਾ ਹੀ ਬਹੁਤ ਜ਼ਿਆਦਾ
ਬਿਲਕੁਲ ਬਿਲਕੁਲ ਉਹੀ ਹੈ ਨਾ ਫਿਰ ਉਹ ਮਤਲਬ ਸਾਰਾ ਦਿਨ ਤਲਿਆ ਹੋਇਆ ਖਾਂਦੇ ਨੇ ਹੁਣ ਦੇਖੋ ਜਿਹੜਾ ਬਾਹਰ ਦਾ ਬਣਿਆ ਹੁੰਦਾ ਉਹ ਜਿਹੜਾ ਇੱਕ ਘੀ ਤੇਲ ਹਨਾ ਘਟੀਆ ਯੂਜ ਕਰਦੇ ਨੇ ਪਹਿਲੀ ਗੱਲ ਤਾਂ, ਵਧੀਆ ਨੀ ਹੁੰਦਾ ਹੈਗਾ ਤੇ ਦੂਜੀ ਚੀਜ਼ ਦੇਖੋ ਮਤਲਬ ਇੱਕ ਚੀਜ਼ ਅ ਇੱਕ ਚੀਜ਼ ਉਹਦੇ ਵਿੱਚ ਫਰਾਈ ਕਰ ਲਈ ਤਾਂ ਉਹ ਉਵੇਂ ਹੀ ਪਿਆ ਰਹਾਂਗਾ ਉਹ ਕੜੀ ਜਾਊਗਾ ਉਹਦੇ ਵਿੱਚੋਂ ਹੀ ਹੋਰ- ਹੋਰ ਚੀਜ਼ਾਂ ਬਣਾਈ ਜਾਣ ਕਿੰਨਾ ਜਿਆਦਾ ਕੱਢ ਜਾਂਦਾ ਉਹ
ਉਹੀ ਨਾ ਬੱਚੇ ਸਵਾਦ ਦੇਖਦੇ ਨੇ ਤੇ ਕਈ ਵੱਡੇ ਵੀ ਇਏਦਾਂ ਦਾ ਹੀ ਹੈਗੇ ਕਿ ਸਵਾਦ ਦੇਖਦੇ ਨੇ ਇਹ ਨੀ ਦੇਖਦੇ ਕਿ ਹਾਈਜੀਨਿਕ ਤੋਂ ਬਿਲਕੁਲ ਵੀ ਨੀ ਹੈਗਾ ਉਹ
ਬਿਲਕੁਲ, ਬਿਲਕੁਲ ਸਹੀ ਗੱਲ ਹੈ ਜੀ ਮਤਲਬ ਹਨਾ ਹੁਣ ਦੇਖੋ ਆਪਾਂ ਕਈ ਕੋ ਖ਼ਬਰਾਂ ਵਗੈਰਾ ਵੀ ਦੇਖਦੇ ਹ ਵੀਡੀਓਜ਼ ਆਉਂਦੀਆਂ ਨੇ ਹਨਾ ਕਿ ਕੋਈ ਹੁੰਦਾ ਰੈਸਟੋਰੈਂਟ ਤੇ ਖਾਣ ਗਿਆ ਹਨਾ ਤਾਂ ਖਾਣੇ ਦੇ ਵਿੱਚ ਕੀ ਨਿਕਲਿਆ
ਬਿਲਕੁਲ ਕੀੜੇ ਨਿਕਲਦੇ ਨੇ, ਛਿਪਕਲੀਆਂ ਨਿਕਲਦੀਆਂ ਨੇ, ਕੋਕਰੇਚ ਔਰ ਤੇ ਔਰ ਜਦੀ ਆਈਸ ਕਰ੍ਰੀਮਾਂ ਆਉਂਦੀਆਂ ਨੇ ਉਹਦੇ ਵਿੱਚ ਵੀ ਅਸੀਂ ਹਨਾ ਕਾਕਰੋਚ ਨਿਕਲਿਆ
ਹਾਂਜੀ- ਹਾਂਜੀ ਸਹੀ ਗੱਲ ਹੈ, ਮਤਲਬ ਸਾਡੇ ਇੱਥੇ ਦੇਖੋ ਹੋਇਆ ਸੀਗਾ, ਕੇਕ ਲਗਾ ਲਓ ਜਿਵੇਂ ਕੇਕ ਦੇ ਵਿੱਚ ਪਤਾ ਨੀ ਕੀ ਸੀਗਾ ਹਨਾ, ਕੇਕ ਖਾਣ ਨਾਲ ਲੜਕੀ ਦੀ ਮੌਤ ਹੋ ਗਈ ਪਤਾ ਨੀ ਮਤਲਬ ਕੀ ਸੀਗਾ ਹੁਣ ਪਤਾ ਕੀ ਹੈ ਕਈ ਵਾਰ ਦੇਖੋ ਕਾਕਰੋਚ ਵਗੈਰਾ ਫਿਰਦੇ ਨੇ ਹਨਾ ਮਤਲਬ
ਬਿਲਕੁਲ ਆਉਂਦੀ ਹੈ
ਸਫਾਈ ਦਾ ਜਦੋਂ ਨਹੀਂ ਧਿਆਨ ਰੱਖਿਆ ਜਾਂਦਾ ਹੈਗਾ
ਅਵੇਅਰ ਕਰਨਾ ਚਾਹੀਦਾ ਬੱਚਿਆਂ ਨੂੰ ਵੀ, ਤੇ ਹੋਣਾ ਵੀ ਚਾਹੀਦਾ ਕਿ
ਬਿਲਕੁਲ, ਬਿਲਕੁਲ ਪਰ ਹੁਣ ਦੇ ਹੋਰ ਜੇ ਦੇਖੀਏ ਤਾਂ ਖਾਣ ਚੀਜ਼ ਅ ਖਾਣ ਪੀਣ ਵਾਲੀਆਂ ਚੀਜ਼ਾਂ ਹੀ ਬਚ ਗਈਆਂ ਹੁਣ ਦੇਖੋ ਜਗ੍ਹਾ ਜਗ੍ਹਾ ਤੇ ਦੇਖੋ ਰੈਸਟੋਰੈਂਟ ਖੁੱਲ ਗਏ ਨਵੀਆਂ- ਨਵੀਆਂ ਰੈਸਪੀਜ਼ ਲੋਕ ਤਿਆਰ ਕਰ ਰਹੇ ਨੇ, ਹੁਣ ਤੁਸੀਂ ਲਗਾ ਲਓ ਪਹਿਲਾਂ ਦੇਖੋ ਲੋਕ ਕੁੁਰਕਰੇ ਖਾਂਦੇ ਸੀਗੇ ਸਿੰਪਲ ਪੈਕੇਟ ਲਿਆ ਕੇ, ਹੁਣ ਦੇਖੋ ਬਾਹਰ ਦੇਖੋ ਰੇਹੜੀ ਵਾਲੇ ਖੜ ਜਾਂਦੇ ਨੇ ਕੁਰਕਰਿਆਂ ਦੇ ਵਿੱਚ ਪਤਾ ਨੀ ਕੀ ਕੁਛ ਪਾ- ਪਾ ਕੇ ਹਨਾ ਉਹਦੀ ਰੈਸਪੀ ਤਿਆਰ ਕਰ ਦੇਣੀ ਹੈ
ਖਾਣਾ ਨਹੀ ਚਾਹੀਦਾ ਨਾ ਬਟ ਫੇਰ ਵੀ ਮੰਨਦੇ ਨਹੀਂ ਹੈਗੇ
ਹਾਂਜੀ- ਹਾਂਜੀ ਤੇ ਮਤਲਬ ਦੇਖੋ ਕਿੰਨੇ ਜ਼ਿਆਦਾ ਹਨਾ ਦੇਖੋ ਕਿਸੇ ਨੂੰ ਤਾਂ ਚਰਬੀ ਮੋਟਾਪਾ ਕਿੰਨਾ ਜ਼ਿਆਦਾ ਚੜ ਰਿਹਾ ਬਾਹਰ ਦਾ
ਬਿਲਕੁਲ ਬਿਮਾਰੀ ਹੀ ਹੈਗੀ
ਹਾਂਜੀ ਹਾਂਜੀ ਤੇ ਮੰਨ ਲਓ ਹ ਨਾ ਕਿਸੇ ਨੂੰ ਲੀਵਰ ਦੀ ਪ੍ਰੋਬਲਮ ਆ ਰਹੀ ਹੈ ਕਿਸੇ ਨੂੰ ਸਾਂਹ ਦੀ ਪ੍ਰੋਬਲਮ ਆ ਰਹੀ ਹੈ ਮਤਲਬ ਹਨਾ ਇਹ ਜਿਹੜਾ ਅਨਹੈਲਦੀ ਹੋ ਰਹੇ ਨੇ ਬੱਚੇ ਹਨਾ ਮਤਲਬ ਇਸੇ ਕਰਕੇ ਹੋ ਰਹੇ ਨੇ ਵੀ ਜਿਹੜਾ ਬਾਹਰ ਹਾਂ ਹਾਂਜੀ- ਹਾਂਜੀ ਬਿਲਕੁਲ ਮਤਲਬ ਚਲੋ ਹੋਇਆ ਕਦੀ ਕਦਾਈ ਹਨਾ, ਚਲੋ ਜਦੋਂ ਆ ਆਪਾਂ ਨੂੰ ਕੋਈ ਛੁੱਟੀਆਂ ਵਗੈਰਾ ਨੇ, ਜਾਂ ਕੋਈ ਆਇਆ ਹੋਇਆ ਹਨਾ ਚਲੋ ਫੇਰ ਕਦੇ, ਉਹ ਵੀ ਦੇਖੋ ਵਧੀਆ ਕੋਈ ਵਧੀਆ ਰੈਸਟੋਰੈਂਟ ਚ ਹਨਾ, ਜਿੱਥੇ ਸਾਫ਼ ਸਫਾਈ ਦਾ ਪੂਰਾ ਧਿਆਨ ਰੱਖ
ਹਾਂਜੀ ਬਿਲਕੁਲ- ਬਿਲਕੁਲ, ਅਸੀਂ ਵੇਖਿਆ ਬਾਜ਼ਾਰ ਜਾਓ ਤੁਸੀਂ, ਇੰਨੀ ਗੰਦਗੀ ਹੁੰਦੀ ਐ। ਫੇਰ ਵੀ ਇੰਨੇ- ਇੰਨੇ ਲੋਕ ਉੱਥੇ ਹੁੰਦੇ ਨੇ
ਪਤਾ ਕੀ ਹੈ ਇੱਕ ਇਹ ਚੀਜ਼ ਵੀ ਹੁੰਦੀ ਹੈ ਨਾ, ਲੋਕ ਸਸਤੇ ਦੇ ਚੱਕਰ ਚ ਮੰਨ ਲਓ, ਕਿਤੇ ਤਾਂ ਮੰਨ ਲਓ ਟਿੱਕੀ ਦੀ ਪਲੇਟ ਮਿਲ ਰਹੀ ਐ ਦੋ ਸੌ ਦੀ, ਕਿਤੇ ਮਿਲ ਰਹੀ ਹੈ ਪੰਜਾਹ ਰੁਪਏ ਦੀ, ਹਨਾ ਤਾਂ ਮਤਲਬ ਦੇਖੋ ਆਪਾਂ ਨੂੰ ਕੀ ਹੁੰਦਾ ਕਿ ਆਪਾਂ ਨੂੰ ਉੱਥੇ ਸਸਤੀ ਮਿਲ ਰਹੀ ਆ, ਆਪਾਂ ਉੱਥੇ ਚਲੇ ਜਾਂਦੇ ਆਂ, ਪਰ ਆਪਾਂ ਇਹ ਚੀਜ਼ ਨੀ ਨਾ ਦੇਖਦੇ, ਵੀ ਉੱਥੇ ਮਹਿੰਗੀ ਕਿਉਂ ਮਿਲ ਰਹੀ ਐ, ਉੱਥੇ ਕੁਆਲਿਟੀ ਦਾ ਵੀ ਤਾਂ ਫ਼ਰਕ ਹੋਏਗਾ।
ਹਾਂ, ਔਰ ਅੱਜ- ਕੱਲ੍ਹ ਤਾਂ ਬਰਸਾਤਾਂ ਦੇ ਟਾਈਮ ਚ ਦੇਖੋ ਕਿੰਨੀ ਮੱਖੀਆਂ, ਮੱਛਰ ਇੰਨੀ- ਇੰਨੀ- ਇੰਨੀ ਗੰਦਗੀ ਹੁੰਦੀ ਐ ਉੱਥੇ।
ਬਿਲਕੁਲ- ਬਿਲਕੁਲ ਸਹੀ ਗੱਲ ਐ।
ਫੇਰ ਵੀ ਆਪਾਂ ਵੇਖਿਆ, ਕਿ ਕਿੰਨੇ ਲੋਕ ਖੜੇ ਹੁੰਦੇ ਉੱਥੇ, ਠੇਲੇ ਜੋ ਹੋ ਗਏ, ਰੇਹੜੀ ਦੇ ਉੱਤੇ।
ਇਹਨਾਂ ਦਿਨਾਂ ਦੇ ਵਿੱਚ ਤਾਂ ਦੇਖੋ, ਖਾਸ ਕਰਕੇ ਮੱਖੀਆਂ- ਮੱਛਰ ਕਿੰਨੇ ਜ਼ਿਆਦਾ ਹੋਣਗੇ, ਮੀਂਹ ਕਰਕੇ ਹਨਾ। ਪਰ ਫਿਰ ਵੀ ਦੇ ਹੋ ਹਾਂ, ਮਤਲਬ ਫੇਰ ਵੀ ਦੇਖੋ, ਲੋਕ ਰੇਹੜੀਆਂ- ਵਗੈਰਾ ਦੇ ਹਨਾ, ਕੋਈ ਕੁਲਚੇ-ਵਗੈਰਾ ਤੇ ਲਗਾ ਲੋ, ਕੋਈ ਬਰਗਰ ਵਾਲੀਆਂ ਰੇਹੜੀਆਂ ਤੇ ਨਾ।
ਬਿਲਕੁਲ, ਮੈਦਾ ਈ ਤਾਂ ਹੁੰਦਾ ਸਾਰਾ ਤਾ। ਫਿਰ ਉਹ ਕਬਜ਼ ਦੀ ਪ੍ਰੌਬਲਮ ਹੋ ਜਾਂਦੀ ਐ, ਨੂਡਲਜ਼ ਖਾਓ ਤੁਸੀ। ਮੋਮੋਜ਼ ਖਾਓ।
ਹਾਂਜੀ- ਹਾਂਜੀ, ਹੁਣ ਚਲੋ ਓਹਦੇ ਕੋਲ਼ ਨਾ ਜੇ ਆਪਾਂ ਘਰੇ ਬਣਾ ਕੇ ਖਾਈਏ ਹਨਾ, ਘਰੇ ਦੇਖੋ ਨਾਲੇ ਤਾਂ ਦੇਖੋ ਸਾਫ਼ ਸਫ਼ਾਈ ਦਾ ਪੂਰਾ ਧਿਆਨ ਰੱਖ ਕਿਹਾ ਜਾ ਸਕਦਾ। ਨਾਲੇ ਜਿਹੜਾ ਆਪਾਂ ਘੀ, ਤੇਲ ਵਗੈਰਾ ਜੋ ਵੀ ਆਪਾਂ ਵਰਤ ਰਹੇ ਹਾਂ, ਹਨਾ ਚਲੋ ਸ਼ੁੱਧ ਵਰਤਿਆ ਜਾ ਜਾਂਦਾ ਹੁਣ ਜਿਵੇਂ ਮੰਨ ਲਓ, ਬਾਹਰ ਦੇਖੋ ਕੋਈ ਮਤਲਬ ਕਿ ਕੁਛ ਵੀ ਬਣਾ ਰਹੇ ਨੇ, ਤਾਂ ਦੇਖੋ ਸਬਜ਼ੀਆਂ ਵਗੈਰਾ ਵਗੈਰਾ ਲਗਾ ਲੋ ਨਾ, ਉਹਨਾਂ ਨੇ ਕਿਹੜਾ ਚੈੱਕ ਕਰਕੇ ਦੇਖ
ਬਿਲਕੁਲ ਨੀ, ਉਹ ਤੋਂ ਹੀ ਐਵੇਂ ਹੀ ਕਰ ਦਿੰਦੇ ਨੇ।
ਹਾਂਜੀ- ਹਾਂਜੀ, ਹੁਣ ਜਿਵੇਂ ਮੰਨ ਲਓ, ਆਪਾਂ ਘਰੇ ਦੇਖੋ ਕੁਛ ਵੀ ਸਬਜ਼ੀਆਂ ਦਾ ਬਣਾ ਰਹੇ ਹਾਂ, ਤਾਂ ਆਪਾਂ ਮਤਲਬ ਉਹਨਾਂ ਨੂੰ ਚੰਗੀ ਤਰ੍ਹਾਂ ਪ੍ਰੋਪਰ ਹਨਾ ਦੇਖ ਕੇ, ਸਾਫ਼ ਕਰਕੇ ਯਾ ਕਈ ਵਾਰ ਆਪਾਂ ਨੂੰ ਉਹਨਾ 'ਚ ਲਾਤਾਂ ਕੁਛ, ਤਾਂ ਆਪਾਂ ਉਹਨਾਂ ਨੂੰ ਉਬਾਲ ਵੀ ਲੈਂਦੇ ਹਾਂ।
ਬਿਲਕੁਲ ਜੀ, ਬਿਲਕੁਲ।
ਹਾਂਜੀ- ਹਾਂਜੀ। ਮਤਲਬ ਬਾਹਰ ਨੀ, ਦੇਖੋ ਇਸ ਚੀਜ਼ ਦਾ ਧਿਆਨ ਰੱਖਿਆ ਜਾਂਦਾ।
ਘਰ ਦਾ ਹੀ ਖਾਣਾ ਹੀ ਸੇਫ ਹੁੰਦਾ ਹੈ, ਬੱਚਿਆਂ ਲਈ ਵੀ ਤੇ ਵੜਿਆ ਲਈ ਵੀ।
ਬਿਲਕੁਲ, ਬਿਲਕੁਲ ਸਹੀ ਗੱਲ। ਪਤਾ, ਇੱਕ ਚੀਜ਼ ਇਹ ਵੀ ਹੁੰਦੀ ਆ, ਵੀ ਜਿਵੇਂ -ਜਿਵੇਂ ਆਪਣੇ ਘਰ ਦੇ ਵਿੱਚ ਸ਼ੁਰੂ ਤੋਂ ਚੱਲੀ ਜਾਂਦੀ ਹੋਵੇ ਨਾ, ਜਿਹੜੀ ਇਹ ਫਿਰ ਬੱਚੇ ਉਸਨੂੰ ਵੀ ਥੋੜਾ ਫੋਲੋ ਕਰਦੇ ਨੇ।
ਬਿਲਕੁਲ ਜੀ, ਬਿਲਕੁਲ।
ਹਾਂਜੀ, ਜੇ ਮਤਲਬ ਆਪਾਂ ਬੱਚੇ ਨੂੰ ਸ਼ੁਰੂ ਤੋਂ ਹੀ ਘਰ ਦੇ ਖਾਣੇ 'ਤੇ ਲਗਾਈਏ, ਹਨਾ। ਤਾਂ ਮਤਲਬ ਦੇਖੋ, ਬੱਚੇ ਫਿਰ ਉਹੀ ਚੀਜ਼ ਕਰਨਗੇ। ਉਹਨਾ ਨੂੰ ਉਹ ਉਹਨਾਂ ਨੂੰ ਵੀ ਉਹੀ ਚੀਜ਼ ਦੀ ਆਦਤ ਪੈ ਜੂਗੀ।
ਅੱਜ- ਕੱਲ ਵੱਡੇ ਵੀ ਨਹੀਂ ਹਟਦੇ ਨਾ।
ਬਿਲਕੁਲ ਹੁਣ ਤਾਂ ਇਹ ਚੀਜ਼ ਦੇਖੋ, ਹਨਾ। ਚਾਹ ਨੂੰ ਵੀ ਲਗਾਲੋ। ਦੇਖੋ, ਚਾਹ ਲੋਕ ਬੱਚਿਆਂ ਨੂੰ ਘਰ ਨੀ ਪਸੰਦ ਆਉਂਦੀ ਹੈਗੀ। ਰੈਸ ਟੈਂਟਾਂ ਤੇ ਜਾ ਕੇ, ਹਨਾ ਉਹ ਮਿੱਟੀ ਦੇ ਗਲਾਸਾਂ ਚ ਹੁੰਦੇ ਨੇ। ਉੱਥੇ ਜਾ ਕੇ ਪੀਣਗੇ, ਉਹਦੇ ਚ ਕੀ ਹੁੰਦਾ, ਉਹਦੇ ਚ ਸਰਾਸਰ ਦੇਖੋ, ਗੈਸ ਨਾਲ ਬਣਾਈ ਵੀ ਹੁੰਦੀ। ਐ ਉਹੋ, ਜਿਹਦੇ ਨਾਲ ਮਤਲਬ ਉਹਦੇ ਤੇ ਝੱਗ ਜੀ ਵਗੈਰਾ, ਜਿਵੇਂ ਆਪਾਂ ਕਹਿ ਦਿੰਨੇ ਆ ਹਨਾ, ਉਹ ਆਈ ਕੀ ਐ ਤੇ ਦੇਖੋ, ਗੈਸ ਨਾਲ ਬਣਾਈ ਹੋਈ ਵੀ ਉਨ੍ਹਾਂ ਨੂੰ ਚਾਹ ਵਧੀਆ ਲਗਦੀ ਐ, ਪੈਸੇ ਲਾ ਕੇ। ਘਰੇ ਜਿੰਨਾ ਮਰਜ਼ੀ ਆਪਾਂ ਦੁੱਧ ਪਾ ਲੀਏ ਹਨਾ, ਉਹਨਾਂ ਨੂੰ ਪਸੰਦ ਨਹੀਂ ਆਂਦੀ ਹੈਗੀ।
ਹਾਂਜੀ- ਹਾਂਜੀ।
ਹਾਂਜੀ -ਹਾਂਜੀ। ਮਤਲਬ ਇਹਦੇ ਕੋਲ ਸਾਰੀਆਂ ਚੀਜ਼ਾਂ ਆਪਣੇ ਲਈ ਹਾਨੀਕਾਰਕ ਹੀ ਨੇ, ਹਨਾ? ਮਤਲਬ ਘਰੇ ਆਪਾਂ ਵਧੀਆ ਫਰੈਸ਼ ਬਣਾ ਸਕਦੇ ਹਾਂ ਜੀ। ਚਲੋ ਜੇ ਬੱਚੇ ਦਾ ਕਈ ਵਾਰ ਖਾਣ ਦਾ ਮਨ ਜੀ, ਕਰਦਾ।
ਹਾਂਜੀ, ਬਿਲਕੁਲ। ਘਰੇ ਵੀ ਮੈਗੀ ਆ। ਬਣਾ ਸਕਦੇ ਆ, ਆਪਾਂ ਬੱਚਿਆਂ ਨੂੰ ਬੋਲ ਸਕਦੇ ਕਿ ਇੱਕ ਦਿਨ ਫਿਕਸ ਕਰਲੋ, ਤੁਹਾਡਾ ਸਕੂਲ ਚ ਜੋ ਵੀ ਡੇ ਹੈ ਵੈਡਨਸ ਡੇ, ਟਿਊਸਡੇ, ਜੋ ਵੀ।
ਸਹੀ ਗੱਲ, ਸਹੀ ਗੱਲ,, ਸਹੀ ਗੱਲ ਹੈ। ਹੁਣ ਦੇਖੋ, ਜਿਵੇਂ ਮਚੂਰੀਅਨ ਵਗੈਰਾ ਬਣਦਾ ਹਨਾ। ਇਹ ਜੋ ਵੀ ਹੁਣ ਦੇਖੋ, ਉਹਦੇ' 'ਚ ਸਬਜ਼ੀਆਂ ਗੋਭੀ ਵਗੈਰਾ ਦੀ ਦੇਖੋ। ਹੁੰਦੀ ਆ, ਹਨਾ।
ਹਾਂਜੀ।
ਜਾਂ ਹੋਰ ਸਬਜ਼ੀਆਂ ਲਗਾ ਲੋ। ਤਾਂ ਹੁਣ ਦੇਖੋ, ਬਰਸਾਤਾਂ ਦੇ ਦਿਨਾਂ 'ਚ ਤੁਹਾਨੂੰ ਪਤਾ ਵੀ ਸਬਜ਼ੀਆਂ ਕਿੰਨੀਆਂ ਖਰਾਬ ਆਉਦੀਆਂ ਨੇ। ਤਾਂ ਮਤਲਬ ਉਹ ਕਿਹੜਾ, ਉਹਨਾਂ ਨੇ ਚੈੱਕ ਕਰਕੇ ਬਣਾਉਣਾ।
ਉਹ ਨੀ ਕਰਦੇ ਕਿਸੇ ਨੂੰ, ਉਹਨਾਂ ਨੂੰ ਕੋਈ ਮਤਲਬ ਨੀ ਹੁੰਦਾ।
ਜਿਵੇਂ ਹੁਣ ਦੇਖੋ, ਕੁਛ ਵੀ ਫਰਾਈ ਕਰ ਰਹੇ ਨੇ। ਕੀ ਹੈ ਤੇਲ ਦੇ ਵਿਚ, ਦੇਖੋ ਮੱਛਰ ਮੱਖੀ ਦੇ ਕਾਰਨ ਹਨਾ ਕਿੰਨਾ ਜ਼ਾਦਾ ਉਹਨਾਂ ਨੇ ਦੇਖਨਾ ਨੀ ਹੈਗਾ ਆਪਣਾ ਲਾਈਟਾਂ ਲੱਗੀਆਂ ਹੋਈਆਂ ਹੁੰਦੀਆਂ ਨੇ ਬਹੁਤ ਜਿਆਦਾ, ਮਤਲਬ ਇਸ ਦਿਨਾਂ ਚ ਤਾਂ ਸਪੈਸ਼ਲੀ ਖਾਣਾ ਹੀ ਨਹੀ ਚਹੀਦਾ ਹੈਗਾ ਬਾਹਰ ਦਾ, ਰੇਹੜੀਆਂ ਦੇ ਤਾਂ ਬਿਲਕੁਲ ਵੀ ਨੀ, ਬੱਚਿਆਂ ਨੂੰ ਬਹੁਤ ਸ਼ੌਂਕ ਹੁੰਦਾ ਰੇੜੀਆਂ ਤੇ ਜਾ ਕੇ ਗੋਲ ਗੱਪ ਗੱਪੇ ਖਾਣਗੇ, ਬਰਗਰ ਜਾਂ ਕੁਲਚੇ ਬਣਵਾ ਕੇ ਖਾਣਗੇ।
ਹਾਂਜੀ- ਹਾਂਜੀ।
ਹਾਂਜੀ- ਹਾਂਜੀ। ਏਦੂੰ ਚੰਗਾ ਤਾਂ ਹਨਾ, ਘਰੇਂ ਆਪਾਂ ਕੋਈ ਦੁੱਧ ਵਗੈਰਾ ਦੀ ਕੋਈ ਚੀਜ਼ ਬਣਾ ਕੇ ਖਾ ਲੀਏ ਹਨਾ। ਜਿਵੇਂ ਕੋਈ ਖੋਆ ਵਗੈਰਾ ਕੱਢ ਲਿਆ, ਹਾਂਜੀ- ਹਾਂਜੀ। ਬਿਲਕੁਲ- ਬਿਲਕੁਲ, ਕੋਲਡ ਡਰਿੰਕ ਆਂਦੇ ਆ, ਹਾਂਜੀ ਅੱਜ- ਕੱਲ੍ਹ ਤਾਂ ਹੋਰ ਬਥੇਰੀਆਂ ਚੀਜ਼ਾਂ ਆ ਗਈਆਂ, ਮਤਲਬ ਦੇਖੋ ਇਕ ਚੀਜ਼ ਤੋਂ ਤੁਸੀ ਇਕ ਚੀਜ ਤੋਂ ਲਗਾ ਲੋ ਨਾ, ਇਕ ਚੀਜ ਤੋਂ ਕਿੰਨੀਆਂ ਨਵੀਆਂ ਨਵੀਆਂ ਚੀਜ਼ਾਂ ਦੇ ਕੋਲ ਤਿਆਰ ਕਰ ਦਿੱਤੀਆਂ ਨੇ।
ਹਾਂਜੀ।
ਹਾਂਜੀ, ਹੁਣ ਤੁਸੀ ਮੰਨ ਲਓ ਕੋਨ ਜਿਹੀ ਲਗਾ ਲਓ, ਹਨਾ ਜਿਹੜੇ ਮੱਕੀ ਦੇ ਦਾਣੇ ਜਿਹੇ ਹੁੰਦੇ ਨੇ ਤੇ, ਹੁਣ ਉਸੇ ਤੋ ਦੇਖਲੋ ਕਿਨੇ ਤਰ੍ਹਾ ਦੀਆਂ ਰੈਸਪੀਜ਼ ਤਿਆਰ ਕਰਤੀਆਂ।
ਬਿਲਕੁਲ ਜੀ, ਬਿਲਕੁਲ।
ਹਾਂਜੀ, ਬਸ ਫਰਕ ਗੱਲ ਇਹੀ ਹੈ, ਵੀ ਸਾਫ਼-ਸਫ਼ਾਈ ਦਾ ਧਿਆਨ ਨਹੀ ਰੱਖਿਆ ਜਾਂਦੇ, ਤੇ ਇਹਨਾਂ ਦੇ ਮਸਾਲੇ ਬਹੁਤ ਜ਼ਿਆਦਾ ਸਟਰੋਂਗ ਕੱਟਦੇ ਨੇ ਉਹ
ਹਾਂਜੀ।
ਮਤਲਬ ਦੇਖੋ, ਕਿੰਨੀ ਖਟਾਸ ਹੁਦੀ ਆ ਉਹਨਾਂ ਦੇ ਵਿਚ, ਸੌਸ ਵਗੈਰਾ ਵਰਤੀ ਜਾਂਦੀ ਆ, ਹਨਾ
ਉਹੀ ਤੋ ਹੁੰਦਾ ਨਾ, ਅਟ੍ਰੈਕਟ ਕਰਦੇ ਨੇ ਉਹ ਵੀ, ਲੋਕਾਂ ਨੂੰ। ਤਬੀ ਤੋ ਓ, ਉਹਨਾਂ ਦਾ ਬੀਕੂਗਾ।
ਹਾਂਜੀ-ਹਾਂਜੀ, ਜਿਵੇ ਹੁਣ ਜਿਹੜੇ ਮੱਕੀ ਦੇ ਦਾਣੇ ਹੁੰਦੇ ਨੇ ਜੀ, ਆਪਾਂ ਉਹਨਾਂ ਨੂੰ ਘਰੇ ਲਿਆਕੇ ਹਨਾ ਅਹ ਅਬਾਲ ਕੇ ਬਣਾਈਏ ਦੇਖੋ ਕਿੰਨੇ ਟੇਸਟੀ ਬਣਨਗੇ, ਉਬਾਲਕੇ ਆਪਾਂ ਉਹ ਲੂਣ, ਮਿਰਚ 'ਚ ਪਾਕੇ ਤੇ ਨਿਬੂ ਛਿੜਕਦੀਏ ਹਨਾ, ਨਾਲੇ ਦੇਖੋ ਉਹਦੇ 'ਚ ਕੋਈ ਤੇਲ ਵਗੈਰਾ ਨੀ ਹੋਊਗਾ
ਹਾਂਜੀ।
ਨਾਲੇ ਹੈਲਦੀ ਵੀ ਹੋਣਗੇ ਆਪਣੇ ਲਈ ਖਾਣ ਵਾਸਤੇ।
ਬਿਲਕੁਲ ਜੀ, ਬਿਲਕੁਲ।
ਹਾਂਜੀ-ਹਾਂਜੀ। ਮਤਲਬ ਉਹੀ ਦੇਖੋ, ਜੇ ਆਪਾ ਰੈਸਟੋਰੈਂਟਾਂ ਆਲਾ ਖਾਵਾਂਗੇ ਕਿੰਨੇ ਮਸਾਲੇ ਵਾਲਾ ਮਿਲੂਗਾ ਆਪਾ ਨੂੰ, ਮਹਿੰਗਾ ਦੇਖੋ ਮਹਿੰਗਾ ਵੀ ਮਿਲੂਗਾ।
ਹਾਂਜੀ।
ਡੇਢ, ਦੋ-ਸੌ ਦੀ ਪਲੇਟ ਮਿਲੂਗੀ, ਕੀਤੇ ਉਹ ਆਪਾਂ ਨੂੰ। ਫਿਰ ਜਿਹੜਾ ਆਪਾਂ ਨੂੰ ਉਹ ਖ਼ਰਾਬ ਕਰੂਗਾ ਹਨਾ, ਉਹ ਅਲੱਗ ਰਿਹਾ। ਹਾਂਜੀ-ਹਾਂਜੀ, ਪਰ ਕੀ ਕਰੀਏ ਅਜ-ਕਲ ਦਾ ਬੱਚੇ ਮਤਲਬ ਹੋਈ ਇਹਨਾਂ ਚੀਜ਼ਾਂ ਦੇ ਗਏ, ਮਤਲਬ ਉਹਨਾਂ ਨੂੰ ਘਰ ਚਾਹੇ ਰੋਟੀ ਨਾ ਮਿਲੇ, ਪਰ ਬਾਹਰ ਖਾਣ ਦਾ ਫਾਸਟ-ਫੂਡ ਖਾਣ ਦਾ ਉਹਨਾਂ ਨੂੰ, ਚਾਹੀਦਾ ਹੀ ਚਾਹੀਦਾ।
ਹਾਂਜੀ‌।
ਹਾਂਜੀ-ਹਾਂਜੀ। ਉਹੀ ਆ ਵੀ ਹਨਾ, ਆਪਾ ਮਤਲਬ ਉਹਨਾਂ ਨੂੰ ਅ ਦੇਖੋ, ਇੱਕੋਦਮ ਤਾ ਨੀ ਆਪਾ ਕੋਈ ਵੀ ਆਦਤ ਨੂੰ ਛੁਡਾ ਸਕਦੇ ਹੋਲੀ-ਹੋਲੀ ਕਰਕੇ ਹਨਾ ਵੀ ਚਲੋ ਘੱਟ ਕਰਕੇ ਵੀ, ਚਲੋ ਕਦੇ ਘਰੇ ਕੁਛ ਬਣਾਕੇ ਤਾ ਕਦੀ ਕੁੱਛ ਫਿਰ ਏਦਾਂ ਆਪਾ ਛੁਡਵਾ ਸਕਦੇ ਹਾਂ।
ਕੁਝ ਲੋਕਾਂ ਨੂੰ ਨਾ ਆਪਣੀ ਹੈਲਥ ਕੌਸ਼ੀਅਸ ਹੋਣਾ ਚਾਹੀਦਾ। ਤੇ ਸੋਚਣਾ ਚਾਹੀਦਾ ਕਿ, ਸਾਡੀ ਹੈਲਥ ਲਈ ਕਿੰਨੀ ਖਰਾਬ ਚੀਜਾ ਨੇ।
ਹਾਂਜੀ-ਹਾਂਜੀ, ਚਲੋ ਠੀਕ ਹੈ ਜੀ, ਮੈਨੂੰ ਥੋੜਾ ਕੰਮ ਸੀ, ਜ ਬਸ ਇਹਦਾ ਕਰਦੇ ਆਂ, ਓਕੇ, ਸਤਿ ਸ਼੍ਰੀ ਅਕਾਲ।
ਸਤ ਸ਼੍ਰੀਕਾਲ ਯਾਰ, ਬੀਚ ਮੇਂ ਨਾ ਮਤ ਬੋਲਾ ਕਰ।